ਹੋਰ ਹਾਂਜੀ। ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ
ਮੈਂ ਠੀਕ ਹਾਂ। ਹੋਰ ਕੀ ਕਰਦੇ ਪਏ ਸੀ ਖਾ ਲਈ ਰੋਟੀ- ਪਾਣੀ?
ਹਾਂ। ਬਸ ਖਾਲੀ -ਖਾਲੀ ਰੋਟੀ -ਪਾਣੀ ਤੇ ਖਾਲੀ ਤੁਸੀਂ ਖਾਲੀ।
ਹਾਂਜੀ। ਬਸ ਮੈਂ ਬਾਹਰ ਹੀ ਬੋਕ ਕਰਨ ਆਈ ਹੋਈ ਸੀ।
ਅੱਛਾ- ਅੱਛਾ ਕੀ ਬਣਾਇਆ?
ਅੱਜ ਬਾਜ ਅੱਜ ਅਸੀਂ ਬਾਜ਼ਾਰ ਗਏ ਸੀ। ਬਸ ਉੱਥੇ ਅ ਹੈਵੀ ਖਾਧਾ ਗਿਆ। ਮੋਮੋਸ ਖਾ ਲਏ ਤੇ ਉਹ ਪੀਜ਼ਾ ਵੀ ਖਾ ਲਿਆ। ਤੇ ਬਸ ਹੈਵੀ - ਹੈਵੀ ਹੋ ਗਿਆ ਸੀ। ਮੈਂ ਕਿਹਾ, ਹੁਣ ਥੋੜਾ ਟਹਿਲ ਲਵਾਂ। ਤਾਂਹੀ ਉਹ ਨੀਂਦਰ ਆਣੀਏ ਨੇ। ਤੇ ਬ ਭਾਰੀ-ਭਾਰੀ ਰਹੇਗਾ ਵੇਟ।
ਹਾਂ। ਉਹ ਤੇ ਗੱਲ ਹੈ ਹੀ ਵੈਸੇ ਵੀ ਕੀ, ਕਹਿੰਦੇ ਨੇ ਰੋ ਹਰ ਰਾਤੀ ਰੋਜ਼ ਰਾਤੀ। ਅੱਧੇ ਘੰਟੇ ਦੀ ਵੋਕ ਕਰ ਲੈਣੀ ਚਾਹੀਦੀ ਹੈ ਅੱਧਾ ਘੰਟਾ ਨਹੀਂ ਤੇ ਪੰਦਰਾਂ ਮਿੰਟ ਵੋਕ ਕਰ ਹੀ ਲੇਣੀ ਚਾਹੀਦੀ ਹੈ।
ਹਾਂ-ਹਾਂ ਉਹ ਤੇ ਹੈ ਹੀ ਏ। ਕਰ ਲੈਦੀ ਮੈਂ ਕਿਸੇ ਵੇਲੇ ਹੁੰਦਾ ਵੀ ਜਾਂ ਮਿਸ ਹੋ ਜਾਂਦਾ ਨੀ ਤੇ ਮੈਂ ਰੋਜ਼ ਕਰਦੀ ਹੀ ਹਾਂ ਸ਼ਾਮ ਵੇਲੇ ਜਾਂ ਰਾਤ ਵੇਲੇ।
ਅਹ ਬਾਰ ਦਾ ਖਾਣਾ ਬੰਦ ਕੀਤਾ ਵੇ।
ਅੱਛਾ-ਅੱਛਾ-ਅੱਛਾ
ਹਾਂ। ਪਿੱਛੇ ਬੜਾ ਹੁਣ ਨ ਮੇਰਾ ਨਾ ਵਜਨ ਬੜਾ ਵੱਧਦੀ ਜਾ ਰਿਹਾ। ਹੁਣ,
ਅੱਛਾ- ਅੱਛਾ ਵਜਨ ਤੇ ਮੇਰਾ ਵੀ ਵੱਧਦਾ ਪਿਆ ਏ। ਮੈਂ ਆਪ ਸੋਚਨੀ ਪਈ ਵੀ ਡਾਈਟਿੰਗ ਕਰਾਂ। ਜਾਂ ਕੁਛ ਯੋਗਾ ਕਰਾਂ।
ਹਾਂ। ਪਹਿਲੇ ਤਾਂ ਤੁਸੀਂ ਜੁਆਇਨ ਕੀਤੀ ਦੀ ਸੀ।
ਹਾਂ। ਕੀਤੀ ਸੀ ਦੋ ਕੁ ਮਹੀਨੇ ਹੋ ਗਏ ਨੇ ਮੈਂ ਛੁਟੀ ਹੋਈ ਏ ਬਸ। ਬਸ ਗਰਮੀ ਕਰਕੇ, ਗਰਮੀ ਬੜੀ ਏ ਫੇਰ ਉੱਥੇ ਵੀ ਜਿਵੇਂ ਕਰੋ ਨਾ ਅ ਵਰਕ ਆਊਟ ਕਰੋ। ਫਿਰ ਹੋਰ ਪਸੀਨੇ ਆਉਂਦੇ ਨੇ। ਤੇ ਬੁਰੇ ਹਾਲ ਹੋ ਜਾਂਦੇ ਨੇ। ਸੁਰ ਰੋਜ਼ ਦੂਜੇ ਦਿਨ ਤੇ ਸਿਰ ਧੋਣਾ ਪੈ ਜਾਂਦਾ ਇੰਨਾ ਪਸੀਨਾ ਆਉਂਦਾ ਏ। ਤੇ ਮੈਂ ਕਿਹਾ, ਚੱਲ ਦੋ ਮਹੀਨੇ ਹਾਡੇ ਰਮ ਥੋੜ੍ਹਾ ਮੌਸਮ ਜੁਲਾਈ ਤੋਂ ਬਾਅਦ ਵੇਖਾਂਗੀ ਕਰਾਂਗੀ। ਥੋੜ੍ਹਾ ਮੌਸਮ ਹੋ ਜਾਏਗਾ। ਠੀਕ ਹੈ।
ਪਰ ਐ ਹੁੰਦਾ ਕੀ ਹੈ ਇਹਦੇ, ਇਹਦੇ 'ਚ' ਨਾ ਏਹ ਹੁੰਦਾ ਏ ਕਿ ਇੱਕ ਵਾਰ ਛੱਡਦੀ ਫਿਰ ਦੁਬਾਰਾ ਵੇਟ ਵਾਪਿਸ ਆਉਂਦਾ। ਇਸ ਕਰਕੇ ਮੈਂ ਤੇ ਛੱਡਦੀ ਨੀ।
ਅੱਛਾ।
ਜਿਵੇਂ ਮੈਂ ਹੁਣ ਜਿੰਮ ਸ਼ੁਰੂ ਕੀਤਾ ਵੇ ਹੁਣ ਮੈਂ ਅਗਰ ਜਿਸ ਅਗਰ ਮੈਂ ਅਗਰ ਮੰਨ ਲਓ ਕਿ ਇਸ ਮਹੀਨੇ ਮੈਂ ਅਗ ਜਿੰਮ ਖਤਮ ਕਰਦਾ। ਤੇ ਮੇਰਾ ਕੀ ਹੁੰਦਾ ਏ। ਜੋ ਵੇਟ ਹੁੰਦਾ। ਉਹ ਦੁਬਾਰਾ ਵਾਪਿਸ ਆ ਜਾਂਦਾ ਉਸੀ ਇਹ ਸਟੇਜ ਤੇ।
ਨਹੀਂ, ਇੱਕ ਮਹੀਨਾ ਤੇ ਇੱਕੋ ਡੇਢ ਮਹੀਨਾ ਤੇ ਮੇਰਾ ਕੰਟਰੋਲ ਰਿਹਾ ਏ ਤੇ ਬਸ ਹੁਣ ਥੋੜੇ ਦਿਨਾਂ ਤੋਂ ਮੈਨੂੰ ਫੀਲ ਹੋਣ ਲੱਗਿਆ। ਹਫ਼ਤੇ ਕ ਤੋਂ ਉਹ ਬਸ ਘਰ ਗੈਸਟ ਆਏ ਹੋਏ ਸੀ। ਅ ਨਨਾਨਾਂ ਆਈਆਂ ਹੋਈਆਂ ਸੀ। ਤੇ ਮੈਂ ਨਾ ਬਸ ਜੋ ਆਇਆ-ਗਿਆ ਖਾਈ ਜਾਈਏ। ਕਦੀ ਸਮੋਸੇ ਤੇ ਕਦੀ ਕੁਛ ਕਦੀ ਛੋਲੇ-ਭਟੂਰੇ। ਉਸ ਦੇ ਬਾਦ ਬਸ ਜੀ ਹੁਣ ਵੇਟ ਪਤਾ ਲੱਗਣ ਲੱਗ ਗਿਆ ਏ ਸੂਟ ਫਿਟ ਹੋ ਗਏ ਨੇ।
ਹਾਂ, ਉਹੀ ਨਾ ਅੱਜ-ਕਲ ਬੇਟ-ਬੇਟ ਗੇਨ ਕਰਨਾ ਤੇ ਬੜਾ ਆਸਾਨ ਏ, ਵੇਟ ਲੂਜ ਕਰਨਾ ਬੜਾ ਔਖਾ ਏ।
ਜਿਹੜੇ ਕਹਿੰਦੇ ਨਾ ਵੇਟ ਵਧੇ ਉਹਨਾਂ ਦਾ ਵੱਧਦਾ ਨੀ। ਜਿਹੜੇ ਕਹਿਦੇ ਨੇ ਨਾ ਵੱਧੇ ਤੇ ਉਹਨਾ ਦਾ ਤੇ ਇੰਝ ਹੀ ਵਧੀ ਜਾਏਗਾ।
ਹੋਰ ਉਹਨਾ ਨੂੰ ਤਾਂ ਹੋਰ ਉਹਨਾ ਨੂੰ ਤਾਂ ਪਾਣੀ-ਪਾਣੀ ਵੀ ਲਗ ਜਾਦਾਂ ਏ।
ਆ ਪਾਣੀ ਵੀ ਲੱਗ ਜਾਦਾ ਹੈ।
ਹ ਸਾਡੇ ਵਰਗੇਆਂ ਨੂੰ ਤੇ ਪਾਣੀ ਵੀ ਲਗ ਜਾਦਾ ਹੈ, ਔਰ ਮੈ ਜਦ ਖਾਣ ਹੀ ਚ ਬੜੇ ਜਦੋ ਜਿਸ ਟਾਈਮ ਖਾ ਰਹੇ ਹੋ ਤਾਂ ਤੇ ਬੜੇ ਸਵਾਦ ਨਾਲ ਖਾਧੀ ਜਾਦੀ ਹੈ ਇਹ ਚੀਜ ਜਾਂ ਛੋਲੇ ਭਟੂਰੇ, ਜਾ ਕਚੋੜੀਆਂ ਹੋ ਗਈਆਂ। ਸਮੋਸੇ ਹੋ ਗਏ ਪਰ ਜਦੋਂ ਬਾਅਦ ਵਿਚ ਇਹ ਨਿਕਲਦਾ ਹੈਨਾ ਤੇ ਬੜੇ ਹੀ ਉਹ ਹੁੰਦਾ ਏ।
ਜਿਨਾ ਇੱਨਾ ਖਾਂਦੇ ਨਹੀ ਜਿਨਾ ਵਜ਼ਨ ਸਾਡਾ ਵੱਧ ਜਾਦਾ ਏ। ਸੌ ਗ੍ਰਾਮ ਖਾਵਾਂਗੇ ਤੇ ਅੱਧਾ ਕਿਲੋ ਵਜਨ ਵੱਧ ਜਾਦਾ--ਜਾਦਾ ਏ।
ਹੋਰ ਜਰਾ ਦੀ ਬਾਈਟ ਖਾਓ ਇਕ ਪੀਜੇ ਦੀ ਦੇਖੋ ਕਿਵੇ ਵੇਟ ਵਰ ਜਾਦਾ ਹੈ।
ਉਹ ਤੇ ਹੈਹੀ ਏ।
ਹੋਰ ਸੁਣਾਓ, ਮੰਮੀ ਠੀਕ ਨੇ ਤੁਹਾਡੇ ਡੈਡੀ
ਹਾਂ, ਮੰਮਾ-ਪਾਪਾ ਤੇ ਸਭ ਠੀਕ ਬਸ ਮੰਮਾ ਨੂੰ ਵੀ ਮੈ ਕਹਿਦੀ ਰਹਿਦੀ ਆ, ਹੈਲਥ ਧਿਆਨ ਦੇ ਥੋੜਾ
ਹਾਂ, ਉਹ ਤੇ ਹੈਈ ਏ। ਬਾਲੇਆ ਬੋਡੀ ਫੀਟ ਢੋਯੇ ਨਾਲ ਲਾਇਆ-ਪਾਇਆ ਜਿਹੜਾ ਕੱਪੜਾ-ਲੱਦਾ ਨਾ ਪਾਇਆ ਸੋਹਣਾ ਲਗਦਾ ਏ। ਤੇ ਹੋਵੇ ਪੇਟ ਟ ਬਾਹਰ ਆਇਆ ਹੋਇਆ ਏ ਜਾਂ ਪਿੱਛੋਂ ਲੱਕ ਭਾਰਾ ਹੋਇਆ ਹੈ, ਫੇਰ ਕੱਪੜਾ ਵੀ ਨੀ ਜੱਚਦਾ। ਕੋਈ ਡਰੈਸ ਨਹੀ ਪਾ ਸਕਦੇ ਅਗਰ ਅਸੀ ਜਿਨ ਟੋਪ ਪਾਉਨੇ ਆ ਉਹ ਵੀ ਨੀ ਸਾਨੂੰ ਜਚਦੇ।
ਓਹੀ ਨਾ ਅਹ ਕੀ ਕਹਿਦੇ ਆ ਬੋਡੀ ਫਿਟ ਰਹਿਦੀ ਹਨਾ ਫਿਰ ਫਿਗਰ ਮੇਨਟੇਨ ਰਹਿਦਾ ਤੇ ਲਾਇਆ-ਪਾਇਆ ਸੋਹਣਾ ਲੱਗਦਾਏ-
ਹਾਂ-ਹਾਂ, ਉਹ ਤੇ ਹੈਹੀ ਏ।
ਆ ਇਸ ਕਰਕੇ ਮੈ ਵੀ ਇਹੀ ਆ ਬਸ ਕਦੀ ਕੋਈ ਡਰੈਸ ਪਾਉਣ ਤੇ ਮਨ ਕਰਦਾ ਹੈ, ਉਹ ਬੋਡੀ ਨੂੰ ਸੂਟ ਕਰਨੀ ਰਹੀ ਹੁੰਦੀ ਕਿਉਕਿ ਅਗੇ ਇਨਾ ਪੇਟ ਤਾਂ ਅਗੇ ਆਇਆ ਹੁੰਦਾ ਏ। ਹੁਣ ਵੀ ਮੈ ਪਿੱਛੇ ਪੈਂਟਾਂ ਲੂਜ ਗਈ ਸੀ।
ਅੱਛਾ।
ਤੇ ਉਥੇ ਮੈ ਡਰੈਸ ਵੇਖੀ, ਉਹ ਡਰੈਸ ਪਾ ਕੇ ਵੇਖੀ ਉਹ ਪੇਟ ਹੀ ਇਨਾ ਬਾਹਰ ਆ ਰਿਹਾ ਉਹਦੇ ਚ। ਤੇ ਮੈ ਕਿਹਾ, ਪਹਿਲੇ ਹੁਣ ਮੈ ਪਹਿਲੇ ਆਪਣਾ ਵਜ਼ਨ ਘੱਟ ਕਰਾਗੀ। ਫੇਰ ਇਹ ਡਰੈਸ ਪਾਵਾਂਗੀ ਤੇ ਉਹ ਡਰੈਸ ਮੇਰੀ ਇੰਸਪੀਰੇਸ਼ਨ
ਹੂੰ। ਹੁੰ।
ਜਿਵੇ ਡਰੈਸ ਪਾਂਦੀ ਸੀ ਨਾ
ਹੁਨ ਜਿਵੇ ਬੋਡੀ ਫਿਟ ਪਾਈ ਬੰਦਾ ਕਵੇ ਬੋਡੀ ਫਿਟ ਬੋਡੀ ਕੌਨ ਡਰੈਸ ਪਾਈਏ- ਤੇ ਸਾਡੇ ਵੇਟ ਈ ਏਡੇ ਵੱਧਦੇ ਜਾ ਰਹੇ ਉਹ ਅਲੱਗ ਹੀ ਲੱਗਦਾ ਹੈ ਉਹ ਬੜਾ ਹੀ ਬ- ਕਾਰ ਝਲਕਦਾ-
ਹਾਂ ਇਸ ਕਰਕੇ ਬਸ ਵੈਸੇ ਵੀ- ਅਪਨਾ ਵੈਸੇ ਵੀ ਜਿੰਮ ਯੋਗਾ ਯਾ- ਅਛਾ ਖਾਨਾ ਹੀ ਖਾਨਾ ਚਾਹੀਦਾ ਵੈਸੇ ਤੇ ਹੈਲਦੀ ਰਹਿਣਾ ਚਾਹੀਦਾ।
ਹਾਂ-
ਹ
ਸਾਡੀ ਇਕ ਹੈਗੀ ਆ ਨੋਨ ਵਿਚ ਉਹਨਾ ਨੇ ਤੇ ਅਪਣਾ ਵੇਟ ਏਨਾ- ਘਟਾ ਲਿਆ ਏ ਪਤਾ ਨੀ ਛੇ ਸੱਤ ਕਿਲੋ ਵਜਨ ਦੋ ਮ-
ਹਾਂ-
ਜਿਹੜ ਸ਼ਰੀਰ 'ਤੇ-
ਤੁਆਡੀ ਨਾ ਅਵਾਜ ਬੜੀ ਕਟ ਰਈ ਏ।
ਹਾਂਜੀ।
ਤੁਹਾਡੀ ਆਵਾਜ਼ ਨਾ ਬੜੀ ਕੱਟ ਕੱਟ ਕੇ ਆ ਰੀ।
ਘੜ ਗੇਂਦੇ ਵੇਂ ਅੱਛਾ।
ਇਥੇ ਕੋਈ ਨੈਟਵਰਕ ਇਸ਼ੂ ਹੋਨਾ। ਹੈਲੋ
ਹੈਲੋ